ਹੈਲੋ
ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ।
ਹਾਂਜੀ ਹਾਂਜੀ ਵਧੀਆ ਜੀ ਤੁਸੀਂ ਸੁਣਾਓ ਜੀ।
ਬਹੁਤ ਵਧੀਆ ਜੀ ਬਹੁਤ ਵਧੀਆ ਘਰ ਪਰਿਵਾਰ ਚੜ੍ਹਦੀ ਕਲਾ ਠੀਕ ਠਾਕ।
ਹਾਂਜੀ ਹਾਂਜੀ ਵਧੀਆ ਜੀ, ਠੀਕ ਠਾਕ
ਚਲੋ ਸ਼ੁਕਰ ਹੈ ਸ਼ੁਕਰ ਹੈ ਤੁਹਾਡੇ ਨਾਲ ਗੱਲ ਹੋ ਗਈ ਹੈ ਨਾ ਬਹੁਤ ਦੇਰ ਹੋ ਗਈ ਸੀ ਆਪਣੀ ਗੱਲ ਹੋਈ ਨੂੰ ਤਕਰੀਬਨ ਮੈਨੂੰ ਲੱਗਦਾ। ਛੇ ਮਹੀਨੇ ਤੋਂ ਉੱਪਰ ਦਾ ਟਾਈਮ ਹੋ ਗਿਆ।
ਹਾਂਜੀ ਹਾਂਜੀ ਬਸ
ਹਾਂ ਘੁੰਮ ਫਿਰ ਕੇ ਇਹਂ ਲੱਗਦੇ ਹੋ ਕਿਤੇ ਤੁਸੀਂ ਪੇਰੈਂਟਸ ਦੇ ਨਾਲ ਗਏ ਹੋਏ ਸੀਗੇ ਮੈਨੂੰ ਲੱਗਦਾ ਹੈ ਨਾ
ਹਾਂਜੀ ਗਏ ਹੋਏ ਸੀ ਜੀ, ਦੇਖੋ ਹੁਣ ਨਾਲ ਲੈ ਕੇ ਜਾਣਾ ਵੀ ਪੈਂਦਾ ਬਜ਼ੁਰਗਾਂ ਨੂੰ ਉਹਨਾਂ ਨੇ ਸਾਡੇ ਲਈ ਬਹੁਤ ਕੁਛ ਕੀਤਾ, ਅਸੀਂ ਉਹਨਾਂ ਲਈ ਥੋੜ੍ਹਾ ਜਿਹਾ ਟਾਈਮ ਵੀ ਨਾ ਕੱਢੀਏ ਏ ਤਾਂ ਗਲਤ ਗੱਲ ਹੈ।
ਇਹ ਤਾਂ ਹੈ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਹਾਂਜੀ ਹਾਂਜੀ ਜੇ ਅੱਜ ਅਸੀਂ ਇਹਨਾਂ ਦੀ ਰਿਸਪੈਕਟ ਕਰਾਂਗੇ ਕੱਲ੍ਹ ਨੂੰ ਸਾਡੇ ਬੱਚੇ ਵੀ ਸਾਡੀ ਰਿਸਪੈਕਟ ਕਰਨਗੇ।
ਬਿਲਕੁਲ ਠੀਕ ਹੈ ਜੀ ਨਾਲੇ ਇੱਕ ਕਰਨੀ ਬਣਦੀ ਵੀ ਹੈ, ਪੇਰੈਂਟਸ ਸਾਨੂੰ ਜੰਮਿਆ ਉਹਨਾਂ ਨੇ ਸਾਨੂੰ ਪਾਲਿਆ, ਹੈਨਾ ਉਹਨਾਂ ਨੇ ਸਾਨੂੰ ਇੱਥੇ ਤੱਕ ਲੈ ਕੇ ਆਉਂਦਾ ਹੈ ਅੱਜ ਜੋ ਵੀ ਅਸੀਂ ਹੈਗੇ ਹਾਂ। ਉਹ ਹੈ ਤਾਂ ਅਸੀਂ ਪੇਰੈਂਟਸ ਦੀ ਬਦੌਲਤ ਹੀ ਹੈਨਾ
ਹਾਂਜੀ ਹਾਂਜੀ।
ਜੇ ਉਹ ਦਿਹਾੜੀਆਂ ਨਾ ਲਗਾਉਂਦੇ ਸਾਡੇ ਪਾਪਾ ਜਾਂ ਸਾਡੇ ਮੰਮਾ, ਹੈ ਨਾ ਸਾਨੂੰ ਉਹਨਾਂ ਟਾਈਮਾਂ ਦੇ ਵਿੱਚ ਨਾ ਸੰਭਾਲਦੇ ਤੇ ਅਸੀਂ ਅੱਜ ਕਿੱਥੇ ਹੋਣਾ ਸੀ।
ਹਾਂਜੀ ਹੁਣ ਜਿਵੇਂ ਅਸੀਂ ਆਪਣੇ ਬੱਚਿਆਂ ਲਈ ਕਰਦੇ ਆਂ ਸਾਨੂੰ ਹੁਣ ਫੀਲ ਹੁੰਦਾ ਹੈ। ਕਿ ਸਾਡੇ ਪੇਰੈਂਟਸ ਸਾਡੇ ਲਈ ਕਿੰਨਾ ਕੁਝ ਕਰਦੇ ਸੀ।
ਬਿਲਕੁਲ
ਹਾਂਜੀ।
ਹੁਣ ਅੱਜ ਅਸੀਂ ਵੀ ਤਾਂ ਆਪਣੇ ਬੱਚਿਆਂ ਦੇ ਮੂੰਹ 'ਚ ਬੁਰਕੀਆਂ ਪਾਉਂਦੇ ਹਾਂ ਨਾ ਕੱਢ ਕੱਢ ਕੇ
ਹਾਂਜੀ ਹਾਂਜੀ
ਪੇਰੈਂਟਸ ਦਾ ਦੇਣਾ ਜਿਹੜਾ ਨਾ ਉਹਨਾਂ ਨੇ ਜੋ ਸਾਡੇ ਲਈ ਕੀਤਾ, ਉਹ ਉਹਨਾਂ ਦਾ ਫਰਜ਼ ਨਹੀਂ ਚੁਕਾਇਆ ਜਾ ਸਕਦਾ, ਹਨਾ ਉਹਨਾਂ ਦਾ ਜਿਹੜਾ ਹੈ ਉਹ ਅਹਿਸਾਨ ਕਦੇ ਨਹੀਂ ਚੁਕਾਇਆ ਜਾ ਸਕਦਾ।
ਹਾਂਜੀ-ਹਾਂਜੀ, ਇਹ ਦੇਖੋ ਇਹ ਸਾਰੇ ਸੋਚ ਰੱਖਣ ਤਾਂ, ਇਹ ਵਿਰਧ ਆਸ਼ਰਮ ਨਾ ਖੁੱਲਣ।
ਬਿਲਕੁਲ।
ਹਾਂਜੀ, ਦੇਖੋ ਉਹ ਵੀ ਤਾਂ ਸਾਡੇ ਤੋਂ ਐਕਸੈਪਟ ਕਰਦੇ ਨੇ ਕਿ, ਜੋ ਉਹਨਾਂ ਨੇ ਸਾਡੇ ਲਈ ਕੀਤਾ ਅਸੀਂ ਇੱਕ ਕੰਮ ਨੀ ਉਹਨਾਂ ਲਈ ਕਰ ਸਕਦੇ, ਇਹ ਤਾ
ਬਿਲਕੁਲ ਹੋਰ ਓ ਤੇ ਕਹਿੰਦੇ ਵੀ ਨੇ ਨਾ ਵੀ, ਇੱਕ ਮਾਂ-ਪਿਓ ਰਲਕੇ ਚਾਰ ਬੱਚੇ ਬੱਚਿਆਂ ਨੂੰ ਤੇ ਪਾਲ ਲੈਂਦੇ ਨੇ, ਹਨਾ ਬ ਚਾਰ ਬੱਚੇ ਰਲਕੇ ਇੱਕ ਮਾਂ-ਪਿਓ ਨੂੰ ਨੀ ਸੰਭਾਲਦੇ‌।
ਹਾਂਜੀ-ਹਾਂਜੀ।
ਸੋ, ਇਹ ਬਹੁਤ ਏਕ ਅਂ ਚੰਗੀ ਚੀਜ਼ ਐ, ਹਨਾ ਤੁਸੀਂ ਬਹੁਤ ਲੱਕੀ ਹੈਗੇ ਓ, ਅਗਰ ਤੁਸੀਂ ਪੇਰੈਂਟਸ ਦੇ ਨਾਲ ਘੁੰਮਦੇ-ਫਿਰਦੇ ਓ, ਹਨਾ। ਜਿਹਦੇ ਕੋਲ ਪੇਰੈਂਟਸ ਹੈਗੇ ਨੇ ਉਹਦੇ ਨਾਲੋਂ ਤਾਂ ਲੱਕੀ ਬੰਦਾ ਹੈਹੀ ਕੋਈ ਨਹੀਂ, ਦੁਨੀਆਂ ਦੇ ਵਿੱਚ।
ਹਾਂਜੀ।
ਬਹੁਤ ਮੈਨੂੰ ਤਾਂ ਬੜੇ ਬੇਵਕੂਫ ਜਿਹੇ ਬੰਦੇ ਲੱਗਦੇ ਨੇ, ਉਹ ਜਿਹੜੇ ਆਪਣੇ ਪੇਰੈਂਟਸ ਦੀ ਰਿਸਪੇ ਕਟ ਨਹੀਂ ਕਰਦੇ ਹਨਾ, ਸਾਡੇ ਹੁਣ ਇਥੇ ਹੈਗੇ ਕਲੋਨੀ ਦੇ ਵਿੱਚ ਆਪਾਂ ਦੇਖਦੇ ਆਂ, ਹਨਾ। ਉਹ ਦੋ, ਦੋ ਉਹਨਾਂ ਦੇ ਮੁੰ ਨੇ, ਦੋ ਨੋਹਾਂ ਨੇ, ਅਗੇ ਪੋਤੇ-ਪੋਤੀਆਂ ਨੇ ਬਟ ਉਹ ਜਿਹੜੀ ਬਜ਼ੁਰਗ ਮਾਤਾ ਹੈਗੀ ਆ, ਨਾ ਉਹ ਵਿਚਾਰੀ ਰੁਪਈਏ-ਰੁਪਈਏ ਨੂੰ ਤਰਸਦੀ ਪਈ ਐ, ਉਹ ਕਹਿੰਦੇ ਮੇਰੇ ਬੱਚੇ ਬੱਚੇ ਮੈਨੂੰ ਪੁੱਛਦੇ ਨੀ ਨੇ। ਵੀ, ਹੈ ਤੇ ਗਲਤ ਈ ਐ ਸਿਸਟਮ, ਦੇਖ ਨਾ ਬਟ ਪੇਰੈਂਟਸ ਨੇ ਜੋ ਤੁਹਾਨੂੰ ਸਿਖਾਇਆ, ਪੇਰੈਂਟਸ ਨੇ ਜੋ ਸਿੱਖਿਆ ਦਿੱਤੀ ਹੈ, ਹਨਾ। ਉਹਦਾ ਤੁਸੀਂ ਅਹਿਸਾਨ ਨਹੀਂ ਚੁਕਾ ਸਕਦੇ ਕਦੇ ਜ਼ਿੰਦਗੀ ਦੇ ਵਿੱਚ।
ਨਾ ਜੀ ਨਾ। ਇਹ ਤਾਂ ਦੇਖੋ, ਬੱਚੇ ਸਮਝਦੇ ਵੀ ਨਹੀਂ ਐ, ਕਿ ਹਾਂ ਕਿੰਨਾ ਕੁੱਝ ਸਾਡੇ, ਪੇਰੈਂਟਸ ਨੇ ਕੀਤਾ ਏ ਸਾਡੇ ਲਈ।
ਬਿਲਕ
ਇੰਨੀਆਂ, ਮੁਸੀਬਤਾਂ ਉਹਨਾਂ ਸਹੀਆਂ ਨੇ, ਕਿਵੇਂ ਸਾਨੂੰ ਪਾਲਿਆ ਐ। ਤੇ, ਅਸੀਂ ਇੱਕ ਆਪਣੇ ਮਾਂ-ਪਿਓ ਨੂੰ ਨਹੀਂ ਕਰ ਸਕਦੇ, ਉਹਨਾਂ ਦੀ ਸੇਵਾ ਨਹੀਂ ਕਰ ਸਕਦੇ।
ਹੂੰ।
ਬਹੁਤ ਹੈਗੀ ਗ਼ਲਤ ਗੱਲ, ਉਹਨਾਂ ਨੂੰ ਟਾਈਮ ਸਿਰ ਸਭ ਕੁਛ ਦੇਣਾ ਚਾਹੀਦਾ, ਅਸੀਂ ਵੀ ਤਾਂ ਕਹਿੰਦੇ ਹੁੰਦੇ ਸੀ ਕਿ ਸਾਨੂੰ ਟਾਈਮ ਟੂ ਟਾਈਮ ਸਕੂਲੋਂ ਆਏ ਆਂ ਤੇ ਸਾਨੂੰ ਰੋਟੀ ਚਾਹੀਦੀ ਆ, ਆਪਾਂ ਉਹਨਾਂ ਨੂੰ ਈ ਨਾ ਰੋਟੀ ਦੇਈਏ
ਬਿਲਕੁਲ। ਨਾਲੇ, ਨਾਲੇ ਨਾ ਬਜ਼ੁਰਗਾਂ ਦੀ ਅਸਲੀ ਉਹ ਚਾੰਹਦੇ ਕੀ ਨੇ, ਉਹ ਇਹ ਥੋੜ੍ਹੀ ਚਾਹੁੰਦੇ ਨੇ ਹਨਾ ਵੀ, ਤੁਸੀਂ ਸਾਨੂੰ ਪੈਸਾ ਦਿਓ, ਤੁਸੀਂ ਗੱਲ ਉਹੀਕੇ ਉਹ ਕਹਿੰਦੇ ਨੇ ਵੀ ਤੁਸੀਂ ਸਾਨੂੰ ਟਾਈਮ ਦੇ ਦਿਓ, ਬਸ ਹਨਾ, ਸਾਡੇ ਬੱਚੇ ਖੁਸ਼ ਰਹਿਣ। ਦੁਨੀਆਂ ਦੇ ਵਿੱਚ ਦੁਨੀਆਂ ਦੇ ਵਿੱਚ ਸਿਰਫ ਤੇ ਸਿਰਫ ਇੱਕ ਮਾਂ-ਪਿਓ ਨੇ, ਜਿਹੜੇ ਕਹਿੰਦੇ ਨੇ ਜਿਹੜੇ ਤੁਹਾਡੇ ਵਾਸਤੇ ਦਿਲੋਂ ਦੁਆਵਾਂ ਮੰਗਦੇ ਨੇ ਬਾਕੀ ਸਾਰੇ ਤੇ ਪੈਸੇ ਪੈਸੇ ਦੇ ਰਿਸ਼ਤੇ ਨੇ ਹਨਾ, ਖਾਣ-ਪੀਣ ਦੇ ਰਿਸ਼ਤੇ ਨੇ ਹੋਰ ਤਾਂ ਹੈ ਹੀ ਕੁਛ ਨੀ ਏ।
ਹਾਂਜੀ-ਹਾਂਜੀ।
ਨਾ ਉਹ ਪੈਸੇ ਨੂੰ ਤੇ ਸਾਰੇ ਤਰਜੀਹ ਦਿੰਦੇ ਨੇ ਉਹ ਪਿੱਛੇ ਜੇ ਗਾਣਾ ਵੀ ਆਇਆ ਸੀ ਨਾ ਇੱਕ ਵੀ ਉਹ ਰੋਟੀ ਖਾਧੀ ਐ ਕਿ ਨਹੀਂ ਕੱਲੀ ਮਾਂ ਪੁੱਛਦੀ, ਹਨਾ ਕਿੰਨੇ ਡਾਲਰ ਕਮਾਨਾ ਬਾਕੀ ਸਾਰੇ ਪੁੱਛਦੇ ਨੇ। ਬਾਕੀ ਸਾਰੇ ਪੁੱਛਦੇ ਨੇ ਵੀ ਤੂੰ ਕਿੰਨੇ ਪੈਸੇ ਕਮਾ ਲਏ ਹਨਾ ਕੀ ਕਰ ਲਿਆ। ਹੁਣ ਤੁਸੀਂ ਆਪ ਹੀ ਦੇਖੋ ਕਿਸੇ ਦਾ ਦੋਸਤ ਜਾਂ ਕਿਸੇ ਦਾ ਬੱਚਾ ਕੋਈ ਹਨਾ ਬਾਹਰ ਕੈਨੇਡਾ ਅਮਰੀਕਾ ਗਿਆ ਹੋਏ ਤੇ ਲੋਕੀ ਉਹਨੂੰ ਫੋਨ ਕਰਕੇ ਚਾਚੇ, ਤਾਏ ਦੇ ਜਿੰਨੇ ਮੁੰਡੇ ਹੈਗੇ ਨੇ ਭੈਣ-ਭਰਾ ਨੇ ਦੋਸਤ ਮਿੱਤਰ ਨੇ ਉਹ ਸਾਰੇ ਇਹ ਕਹਿੰਦੇ ਨੇ ਵੀ ਤੂੰ ਸਾਨੂੰ ਆਈਫੋਨ ਭੇਜ ਦੇ ਤੁੂੰ ਸਾਨੂੰ ਆਹ ਭੇਜਦੇ ਹੈ ਨਾ। ਵੀ ਜਦੋਂ ਮਾਂ ਨੂੰ ਮਾਂ-ਪਿਓ ਨੂੰ ਪੁੱਛਦਾ ਤੇ ਉਹ ਕਹਿੰਦੇ ਨੇ ਬਸ ਤੂੰ ਹੀ ਆ ਜਾ। ਇਕੱਲਾ ਹਨਾ ਹੋਰ ਨੀ ਸਾਨੂੰ ਕੁਛ ਚਾਹੀਦਾ।
ਹਾਂਜੀ।
ਮਾਂ-ਪਿਓ ਜਿਹੜੇ ਨੇ ਉਹ ਛੋਟਾ ਰੱਬ ਹੁੰਦੇ ਨੇ ਹਨਾ।
ਹੁਣ ਕਈ ਆਪਣੇ ਮਾਂ-ਪਿਓ ਨੂੰ ਛੱਡ ਕੇ ਕਈ ਬਾਹਰ ਚਲੇ ਜਾਂਦੇ ਨੇ, ਉਹਨਾਂ ਦੇ ਪਿੱਛੋਂ ਉਹਨਾਂ ਦੀ ਕੀ, ਉਹ ਰੱਖ ਦਿੰਦੇ ਨੇ ਮੇਡ ਵਗੈਰਾ ਰੱਖ ਦਿੰਦੇ ਨੇ ਉਹ ਰੋਟੀ ਦੇਣ ਨਾ ਦੇਣ ਕੀ ਫਾਇਦਾ।
ਬਿਲਕੁਲ, ਹਾਂ ਜੇ, ਮੈਂ ਤਾਂ ਕਹਿੰਨਾ ਹੁੰਨਾ ਵੀ ਜੇ ਪੇਰੈਂਟਸ ਅਸੀਂ ਕਹਿੰਦੇ ਆ ਨਾ ਵੀ ਬਾਪੂ ਸਾਡੇ ਕੋਲ ਤਾਂ ਟਾਈਮ ਹੈ ਨੀ, ਹਨਾ- ਅੱਜ ਦੀ ਨੌਜਵਾਨ ਲੋਕੀ ਮੁੰਡੇ ਕਹਿੰਦੇ ਨੇ ਵੀ ਪਾਪਾ ਸਾਡੇ ਕੋਲ ਪੈਸਾ ਲੈ ਲਾ ਸਾਡੇ ਕੋਲ ਟਾਈਮ ਹੈ ਨੀ ਹਨਾ।
ਹਾਂਜੀ
ਤੇ ਜੇ ਬਾਪੂ ਸਾਨੂੰ ਛੋਟੇ ਹੁੰਦਿਆਂ ਨੂੰ ਕਹਿ ਦਿੰਦਾ ਨਾ ਵੀ ਪੁੱਤ ਮੇਰੇ ਕੋਲੋਂ ਪੈਸਾ ਲੈ ਲਓ ਮੇਰੇ ਕੋਲ ਟਾਈਮ ਹੈ ਨਹੀਂ ਤੁਹਾਨੂੰ ਦੇਣ ਨੂੰ। ਹਨਾ ਤੇ ਫਿਰ, ਫਿਰ ਅਸੀਂ ਅੱਜ ਕੀ ਹੋਣਾ ਸੀ ਹਨਾ। ਇਹ ਚੀਜ਼ਾਂ ਦਾ ਬਹੁਤ ਫ਼ਰਕ ਪੈਂਦਾ।
ਹੂੰ-ਹੂੰ।
ਨਾਲੇ ਮਾਂ-ਪਿਓ ਜਿਹੜੇ ਨੇ ਉਹ ਇਹ ਇੱਕੋ ਇੱਕ ਨੈਚੁਰਲ ਚੀਜ਼ ਹੈਗੀ ਆ ਜਿਹੜੀਆਂ ਕੁੜੀਆਂ ਨੇ ਉਹ ਆਪਣੇ ਬਾਪੂ ਨੂੰ ਵੱਧ ਪਿਆਰ ਕਰਦੀਆਂ ਨੇ ਆਪ ਆਪਣੇ ਫਾਦਰ ਦੇ ਨਾਲ ਉਹਨਾਂ ਦਾ ਵੱਧ ਲਗਾਓ ਹੁੰਦਾ ਹੈ ਨਾ। ਇਹ ਜਿਹੜੇ ਮੁੰਡੇ ਨੇ ਉਹਨਾਂ ਦਾ ਮਦਰ ਦੇ ਨਾਲ ਵੱਧ ਹੁੰਦਾ।
ਹਾਂਜੀ-ਹਾਂਜੀ। ਬਟ ਹੁਣ ਸਭ ਕੁਛ ਨਾ ਜਿਵੇਂ ਜਿਹੋ ਜਿਹੀ ਜਿਵੇਂ ਚੱਲ ਰਹੀ ਆ ਲਾਈਫ ਉਹ ਸਭ ਕੁਛ ਖਤਮ ਹੋਈ ਜਾ ਰਿਹਾ।
ਬਿਲਕੁਲ ਇਹ ਸਾਡੀ ਜਿਹੜੀ ਪੀੜ੍ਹੀ ਆ ਨਾ ਇਹ ਲਾਸਟ ਪੀੜ੍ਹੀ ਆ ਜਿਹੜੀ ਆਪਣੇ ਮਾਂ-ਪਿਓ ਦੀ ਵੀ ਰਿਸ ਪੈਕਟ ਕਰਦੀ ਹੈ ਔਰ ਆਪਣੇ ਬੱਚਿਆਂ ਨੂੰ ਬੱਚਿਆਂ ਦਾ ਵੀ ਧਿਆਨ ਰੱਖਦੀ ਏ ਨਾ। ਇਹ ਸਾਡੇ ਤੋਂ ਆਣ ਵਾਲੀਆਂ ਬਾਅਦ ਤੇ ਜਿੰਨੀਆਂ ਪੀੜ੍ਹੀਆਂ ਹੋਣੀਆਂ ਨੇ ਜਿੰਨੀਆ ਅੱਗੇ ਜਨਰੇਸ਼ਨ ਹੋਣੀਆਂ ਨੇ ਉਹਨਾਂ ਨੇ ਨਾ ਤੇ ਮਾਂ ਪਿਓ ਦੀ ਰਿਸਪੈਕਟ ਕਰਨੀ ਆ ਤੇ ਨਾ ਉਹਨਾਂ ਨੇ ਜਿਹੜਾ ਐ ਇਹ ਅੱਗੇ ਦਾ ਉਹਨਾਂ ਦਾ ਕੋਈ ਫਿਊਚ ਫਚਰ ਦਾ ਪਲੈਨ ਐ ਨਾ ਹੁਣ ਵੈਸੇ ਵੀ ਆਪਾਂ ਦੇਖਦੇ ਹੀ ਆ ਪੇਰੈਂਟਸ ਜਿਹੜੇ ਨੇ ਉਹ ਬੱਚੇ ਜਿਹੜੇ ਨੇ ਉਹ ਪੇਰੈਂਟਸ ਨੂੰ ਸੰਭਾਲ ਹੀ ਨੀ ਰਹੇ। ਸੰਭਾਲਣਗੇ ਕੀ ਉਹ ਆਪ ਹੀ ਸਟੇਬਲ ਨਹੀਂ ਹੈਗੇ ਹਨਾ, ਉਹਨਾਂ ਨੂੰ ਆਪਣਾ ਆਪ ਨੀ ਉ ਨਾ ਓ ਨਾ ਕੋਈ ਉਨਾਂ ਕੋਲ ਕੰਮ ਕਾਰ ਐ ਨਾ ਉਨਾਂ ਨੂੰ ਕੋਈ ਜੀਵਨ ਲਾਈਫ ਦੀ ਸਮਝ ਹੈਗੀ ਐ। ਸੋ ਬੋਤ ਫ਼ਰਕ ਪੈੰਦੈ।
ਹਾਂਜੀ ਏ ਤਾਂ ਹੈ।
ਸੋ ਬੋਤ ਸਾਰੇ ਪੇਰੈਂਟਸ ਜੇੜੇ ਨੇ ਉ ਚੰਗੇ ਵੀ ਨੇ ਅਸਲ ਦੇ ਵਿੱਚ ਕੀ ਆ ਕਿ ਔਲਾਦ ਸਿਰਫ ਉਨਾਂ ਦੀ ਚੰਗੀ ਐ ਹਨਾ ਜਿਨ੍ਹਾਂ ਦੇ ਮਾਂ ਪਿਯੋ ਨੇ ਚੰਗੇ ਸੰਸਕਾਰ ਦਿੱਤੇ ਨੇ ਆਪ ਪਾਂ ਏ ਨੀ ਸਕਦੇ ਹਨਾ। ਬਟ ਸਮਝਦਾ ਕੋਈ-ਕੋਈ ਏ ਇਸ ਚੀਜ਼ ਨੂੰ ਹਨਾ।
ਹਾਂਜੀ-ਹਾਂਜੀ।
ਮਾਂ-ਪਿਓ ਤੁਹਾਨੂੰ ਪੈਸਾ ਦਿੰਦੇ ਨੇ ਹੋਰ ਸਾਰਾ ਕੁਛ ਦਿੰਦੇ ਨੇ ਬਟ ਉਦੇ ਵਿੱਚ ਕੀ ਹੈਗੈ ਕੇ ਅ ਔਲਾਦ ਨੂੰ ਜੇੜੇ ਸੰਸਕਾਰ ਦੇਣੇ ਨੇ ਨਾ ਉ ਬੜੇ ਜ਼ਰੂਰੀ ਨੇ। ਮੈਂ ਤੇ ਅਸਲ ਦੇ ਵਿੱਚ ਕੈਨਾ ਹੁੰਨਾ ਹਨਾ ਵੀ ਸਾਡੇ ਆਨ ਵਾਲੇ ਦਸਾਂ, ਪੰਦਰਾਂ, ਵੀਹਾਂ ਸਾਲਾਂ ਬਾਅਦ ਨਾ ਅਹ ਆ ਬੱਚੇ ਜੇੜੇ ਨੇ ਉ ਮਾਂ-ਪਿਓ ਨੂੰ ਲਾਮਾ ਦੇਣਗੇ ਏਸ ਚੀਜ਼ ਦਾ ਹਨਾ। ਤਾਨੇ ਮਾਰਨਗੇ ਕੇ ਅ ਪਾਪਾ ਤੁਸੀਂ ਸਾਨੂੰ ਪੈਸਾ ਤੇ ਬਹੁਤ ਦੇਤਾ ਹਨਾ। ਸਾਨੂੰ ਇੱਜ਼ਤ ਬੜੀ ਦੇ ਤੀ ਸਾਨੂੰ ਧਨ ਦੌਲਤ ਬਹੁਤ ਦੇਤਾ ਪਰ ਸਾਨੂੰ ਚੰਗੇ ਸੰਸਕਾਰ ਨਈ ਦਿੱਤੇ।
ਹਾਂਜੀ।
ਹੈਨਾ ਸਾਨੂੰ ਸਾਡਾ ਧਰਮ ਨੇ ਸਿਖਾਇਆ ਹਨਾ। ਏ ਸਾਰੀਆਂ ਚੀਜ਼ਾਂ ਜੇੜੀਆਂ ਨੇ ਉ ਰੈਣਗੀਆਂ ਉੱਥੇ।
ਹਾਂਜੀ-ਹਾਂਜੀ ਹੁਣ ਸਕੂਲਾਂ ਚ ਵੀ ਸਿੱਖ ਖਾਂਦੇ ਨੇ ਕਿ ਤੁਸੀਂ ਰਿਸਪੈਕਟ ਕਰੋ। ਦੇਖੋ ਬੱਚਿਆਂ ਨੂੰ ਤਾਂ ਸਕੂਲ ਚ ਤਾਂ ਸਿਖਾ ਰਏ ਨੇ ਘਰ ਵੀ ਸਿਖਾਓ।
ਨਹੀਂ ਬੱਚੇ ਨੇ ਤਾਂ ਦੇਖੋ ਅਸਲ ਦੇ ਵਿੱਚ ਉ ਸਿੱਖਣੈ ਐ ਜੋ ਉ ਦੇਖ ਰਿਹਾ।
ਹਾਂਜੀ।
ਬੱਚੇ ਨੇ ਅਸਲ ਦੇ ਵਿੱਚ ਸਿਰਫ ਤੇ ਸਿਰਫ ਜੋ ਉਦੀਆਂ ਅੱਖਾਂ ਸਾਮ ਣੇ ਹੋ ਰਿਆ ਨਾ ਉਨੇ ਉ ਸਿੱਖਣਾ ਹੁੰਦਾ ਐ। ਹੁਣ ਸੱਸ ਸੋਰੇ ਦੀ ਮਾਂ ਪਿਓ ਆਪ ਕਦਰ ਨਈ ਕਰਦੇ ਰਿਸਪੈਕਟ ਨਈ ਕਰਦੇ ਹਨਾ। ਬੱਚੇ ਨੂੰ ਕੈਂਦੇ ਨੇ ਕਿ ਤੂੰ ਸਾਡੀ ਰਿਸਪੈਕਟ ਕਰ
ਹਾਂ ਨਾ ਹਾਂਜੀ ਨਾ ਫੇਰ ਕਿਤੇ ਜੋ ਹੁਨ ਉ ਦੇਖੇਗਾ ਤੇ ਉਹੀ ਕਰੇਗਾ ਨਾ।
ਹਾਂ ਜੋ ਚੀਜ਼ ਉਦੇ ਸਾਹਮਣੇ ਹੈਗੀ ਆ। ਉ ਉਹੀ ਕਰੇਗਾ ਨਾ ਠੀਕ ਏ ਨਾ ਤੁਸੀਂ ਉੱਚਾ ਨੀਵਾਂ ਬੋਲੂਗੀ ਤੇ ਉ ਵੀ ਉੱਚਾ ਨੀਵਾਂ ਬੋਲੂਗਾ। ਹੁਣ ਆਪਾਂ ਦੇਖਦੇ ਹਾਂ ਬੱਚੇ ਜੇ ਦਾਦਾ-ਦਾਦੀ ਨੂੰ ਕਿੰਨਾ ਗ਼ਲਤ ਬੋਲਦੇ ਨੇ ਹਨਾ ਛੋਟੇ-ਛੋਟੇ ਬੱਚੇ ਕਿਉਂਕਿ-ਕਿਉਂਕਿ ਉ ਮਾਂ ਸਿੱਖ ਸਿਖਾ ਰਈ ਐ ਨਾ ਮਾਂ ਪਿਓ ਤੋਂ ਸਿੱਖ ਰੇ ਨੇ।
ਹਾਂਜੀ ਹੁਣ ਆਪਾਂ ਬਜ਼ੁਰਗਾਂ ਨੂੰ ਕੈਨੇ ਆ, ਤੁਸੀਂ ਇੱਕ ਕਮਰੇ ਚ ਬੈਠੇ ਰਹੋ। ਕਿ ਹਾਂ ਤੁਸੀਂ ਐਵੇਂ ਖਿਲਾਰਾ ਪਾਂਨੇ ਜੇ ਕੁਛ ਹੁਨ ਉ ਬਜ਼ੁਰਗ ਐ ਦੇਖੋ ਹੁਣ ਆਪਾਂ ਉਨਾਂ ਦਾ ਨਈ ਦੇਖਾਂਗੇ ਫੇਰ ਹੋਰ ਕੌਣ ਦੇਖੇਗਾ। ਜਦੋਂ ਆਪਣੇ ਨਾਲ ਹੋਇਆ ਫੇਰ ਪਤਾ ਲੱਗੇਗਾ ਕਿ ਕਿਵੇਂ ਅਸੀਂ ਕੀਤੈ।
ਬਿਲਕੁਲ-ਬਿਲਕੁਲ ਇਹ ਬਹੁਤ ਥੋੜੇ ਸਮੇਂ ਦੀਆਂ ਗੱਲਾਂ ਰੈ ਗਈਆਂ, ਆਪਣੇ ਨਾਲ ਵੀ ਹੋਣਾ ਏ ਸ਼ੁਰੂ ਹੋ ਈ ਜਾਣਾ ਹਨਾ। ਚਿੰਤਾ ਨਾ ਕਰੋ ਦੇਖਣਾ ਐ ਏ ਜੋ ਹੋ ਰਿਹਾ ਨਾ ਉ ਸਰਬਣ ਪੁੱਤ ਪੱਤਰ ਤੇ ਹੁਣ ਬਸ ਉ ਗੈਬ ਈ ਹੋ ਗਏ ਨੇ ਹਨਾ, ਉ ਨੀ ਮਿਲਦੇ ਹੁਣ ਅੱਜ ਕੱਲ੍ਹ ਦੇ
ਨਾ ਜੀ ਨਾ ਉ ਤਾਂ ਪੁੱਛੋ ਈ ਨਾ
ਬਿਲਕੁਲ ਉ ਏ ਤਾਂ ਹੁਣ ਐਵੇਂ ਲੱਗਦਾ ਐ ਵੀ ਅਸੀਂ ਪਤਾ ਨੀ ਕਿੰਨੇ ਸੌ ਸਾਲ ਪੁਰਾਣੀਆਂ ਗੱਲਾਂ ਜੇੜੀਆਂ ਓ ਸੁਣਦੇ ਪਏ ਆ ਨਾ ਵੀ ਕੋਈ ਬੰਦਾ ਮਾਂ-ਪਿਓ ਦੀ ਇੰਨੀ ਰਿਸਪੈਕਟ ਕਰ ਰੈਆ ਹੈਨਾ ਏਦਾਂ ਜਾਂ, ਓ ਖਤਮ ਹੋ ਗਈਆਂ ਓ ਗੱਲਾਂ, ਹੈਨਾ ਪੇਰੈਂਟਸ ਤਾਂ ਤਾਡੀ ਜ਼ਿੰਦਗੀ ਦੇ ਵਿੱਚ ਜੋ ਰੋਲ ਐ ਨਾ ਓ ਕੋਈ ਬੰਦਾ ਨਈ ਨਿਭਾ ਸਕਦਾ।
ਹਾਂਜੀ-ਹਾਂਜੀ।
ਚਲੋ ਵਧੀਆ ਗੱਲ ਹੈਨਾ ਤੁਸੀਂ ਪੇਰੈਂਟਸ ਨੂੰ ਘੁੰਮਾ ਕੇ ਲੈ ਕੇ ਆਏ ਓ ਬੋਤ ਵਧੀਆ ਏ ਹੈਨਾ ਤੁਸੀਂ ਬੋਤ ਤ ਅ ਕਮਾਲ ਦਾ ਕੰਮ ਕਰ ਰਹੇ ਓ। ਹੈਨਾ ਪੇਰੈਂਟਸ ਨੂੰ ਤੇ ਸਿਰਫ ਏਹੀ ਚਾਈਦਾ ਹੁੰਦਾ ਕਿ ਓਨਾਂ ਦੇ ਬੱਚੇ ਕਿ ਓਨਾਂ ਦੇ ਨਾਲ ਟਾਈਮ ਸਪੈਂਡ ਕਰਨ ਹਨਾ। ਓਨਾਂ ਨੂੰ ਕਿਸੇ ਕਿਸੇ ਦੀ ਲੋੜ ਨੀ ਐ ਓਨਾਂ ਨੂੰ ਕਿਸੇ ਚੀਜ਼ ਦੀ ਲੋੜ ਨੀ ਐ ਈਵਨ ਕਿ ਤੁਸੀਂ ਓਨਾਂ ਵਾਸਤੇ ਕੁਛ ਲੈ ਕੇ ਆਓਗੇ ਨਾ ਤੇ ਓ ਤਾਂ ਵੀ ਕਹਿਣਗੇ ਹਨਾ ਵੀ ਨਈ ਏਦੀ ਕੀ ਲੋੜ ਆ ਮੇਰੇ ਕੋਲ ਤਾਂ ਸੀਗਾ।
ਹਾਂਜੀ ਹੁਣ ਜਿਵੇਂ ਕੈਂਦੇ ਨੇ ਮੰਦਰ ਗੁਰਦੁਆਰਿਆਂ ਚ ਸੇਵਾ ਕਰ ਲੋ ਮੰਦਰ ਗੁਰਦੁਆਰਿਆਂ ਚ ਸੇਵਾ ਤਾਂ ਲੱਗੇਗੀ। ਜੇ ਅਸੀਂ ਆਪਣੇ ਮਾਂ-ਪਿਓ ਦੀ ਦੀ ਸੇਵਾ ਕਰਾਂਗੇ।
ਬਿਲਕੁਲ ਮੇਰਾ ਤਾਂ ਦੇਖੋ ਜੀ ਏਕ ਚੀਜ਼ ਮੰਨਣਾ ਹੈਗਾ ਕਿ ਤੁਸੀਂ ਅਗਰ ਤੁਆਡੇ ਕੋਲੇ ਚਾਰ ਪੈਸੇ ਹੈਗੇ ਨੇ ਨਾ ਤਾਡਾ ਕਿਤੇ ਦੇਣ ਨੂੰ ਦਿਲ ਕਰਦਾ ਵੀ ਦਾਨ ਕਰਦੀਏ ਹਨਾ। ਓ ਸਿਰਫ ਤੇ ਸਿਰਫ ਆਪਣੇ ਮਾਂ-ਪਿਓ ਨੂੰ ਤੁਸੀਂ ਕੋਈ ਓ ਚੀਜ਼ ਲੈ ਦਿਓ ਨਾ ਜੇੜੀ ਓਨ-ਓਨਾਂ ਨੂੰ ਵਧੀਆ ਸ਼ੂਜ਼ ਲੈ ਦਿਓ। ਓਨਾਂ ਨੂੰ ਵਧੀਆ ਸੌ਼ਲ ਲੈ ਦਿਓ। ਓਨਾਂ ਨੂੰ ਓ ਨਾ ਪੱਗ ਲੈ ਦਿਓ, ਕੁੜਤਾ-ਪਜਾਮਾ ਲੈ ਦਿਓ, ਸੂਟ ਲੈ ਦਿਓ ਹਨਾ। ਠੀਕ ਐ ਓਹ-ਓ ਤਾਡਾ ਦਾਨ ਜਾਦਾ ਵਧੀਆ ਲੱਗਦਾ
ਹੂੰ।
ਠੀਕ ਏ ਨਾ ਕਿਸੇ ਨੂੰ ਦਾਨ ਕਰਨ ਦੀ ਜ਼ਰੂਰਤ ਨਈ ਐ ਠੀਕ ਏ ਨਾ। ਤੇ ਓ-ਓ ਤੁਸੀਂ ਜੇ ਓਨਾਂ ਨੂੰ ਖੁਸ਼ ਕਰਤਾ ਤੇ ਏਦਾ ਮਤਲਬ ਤੁਸੀਂ ਰੱਬ ਨੂੰ ਖੁਸ਼ ਕਰਤਾ। ਤਾਂ ਹੈਨਾ ਗੱਲ ਐਨੀ ਕੁ ਹੈਗੀ ਆ।
ਹਾਂਜੀ-ਹਾਂਜੀ।
ਸਮਝਦੇ ਨਾ ਚੀਜ਼ਾਂ ਨੂੰ ਨਾ ਬੋਤ ਬੋਤ ਏਹ ਅਹ ਏਕ ਪਤਾ ਨੀ ਕੀ ਸਾਡੇ ਸਮਾਜ ਦੇ ਵਿੱਚ ਨਾ ਏਕ ਏਕ ਹਊਆ ਜਿਆ ਚੱਲ ਪਿਆ।
ਹਾਂਜੀ।
ਹੁਣ ਜਿਵੇਂ ਟਾਈਮ ਸਪੈਂਡ ਕੀਤਾ ਸਾਨੂੰ ਵੀ ਵਧੀਆ ਲੱਗਾ ਓਨਾਂ ਨੂੰ ਵੀ ਵਧੀਆ ਲੱਗਿਆ। ਓ ਖੁਸ਼ ਹੋ ਕੇ ਦੇਖੋ ਓਨਾ ਦੀ ਆਤਮਾ ਖੁਸ਼ ਹੋਈ ਓ ਕੈਂਦੇ ਪਰਮਾਤਮਾ ਖੁਸ਼ ਹੋ ਗਿਆ।
ਬਿਲਕੁਲ-ਬਿਲਕੁਲ-ਬਿਲਕੁਲ।
ਹਾਂਜੀ-ਹਾਂਜੀ।
ਨਾਲੇ ਮਾਂ-ਪਿਓ ਦੇ ਜੇੜੇ ਸੰਸਕਾਰ ਜੇੜੇ ਦਿੱਤੇ ਹੁੰਦੇ ਨੇ ਨਾ ਓਹੀ ਅੱਗੇ ਬ ਬੱਚਿਆਂ ਦੇ ਕੰਮ ਆਂਦੇ ਨੇ, ਓਹੀ ਅੱਗੇ ਬੱਚਿਆਂ ਨੂੰ ਜ਼ਿੰਦਗੀ ਜੀਣਾ ਸਿਖਾਂਦੇ ਨੇ ਹੈ ਨਾ। ਸੋ ਮਾਂ-ਪਿਓ ਦੀ ਤੇ ਰਿਸਪੈਕਟ ਕਰਨੀ ਬੋਹਤ ਜ਼ਰੂਰੀ ਹੈਗੀ ਐ। ਹੈਨਾ ਅਗਰ ਜੇੜਾ ਬੰਦਾ ਮਾਂ-ਪਿਓ ਦੀ ਰਿਸਪੈਕਟ ਪੈਕਟ ਨੀ ਕਰਦਾ ਨਾ ਜੇਦੇ ਕੋਲੋਂ ਜਦੋਂ ਮਾਂ-ਪਿਓ ਪੁੱਛਣੋ ਹਟ ਜਾਂਦੇ ਨਾ ਵੀ ਪੁੱਤ ਕਿੱਥੇ ਚੱਲਿਆ।
ਹੂੰ।
ਵੀ ਤਾਡਾ ਜੇੜਾ ਰੱਬ ਏ ਨਾ ਓ ਤਾਡੇ ਨਾਲ ਗੁੱਸੇ ਹੋ ਗਿਆ ਓ ਤਾਡਾ ਰੱਬ ਤਾਡੇ ਨਾਲ ਨਾਰਾਜ਼ ਹੋ ਗਿਆ।
ਹਾਂਜੀ।